ਸਸਰੀਕਾਲ ਜੀ, ਹੋਰ ਕੀ ਹਾਲ-ਚਾਲ ਨੇ।
ਬੋਤ ਵਧੀਆ ਤੁਸੀਂ ਦੱਸੋ।
ਹਾਂਜੀ, ਅਸੀਂ ਵੀ ਬੋਤ ਵਧੀਆ ਹਾਂ ਜੀ, ਹੋਰ ਘਰ ਪਰਿਵਾਰ ਸਭ ਠੀਕ ਆ। ਬਸ ਵੇਲੇ ਬੈਠੇ ਸੀਗੇ, ਮੈਂ ਕੇਆ ਤੁਆਡੇ ਨਾਲ ਗੱਲ ਈ ਕਰ ਲਈਏ।
ਅੱਛਾ, ਖਾਣਾ ਬਣਾ ਲਿਆ।
ਨਈਂ ਹੁਨੇ ਤਾਂ ਨੀਂ ਬਸ, ਤਿਆਰੀਆਂ ਕੀਤੀਆਂ ਹੋਈਆਂ। ਸਭ ਕੁਛ ਤਿਆਰ ਐ ਬਸ, ਜਦ ਬੱਚੇ ਖ ਗੇ ਤਾ ਅਸ ਬਣਾਵਾਂਗੇ।
ਹਾਂਜੀ ਹਾਂ, ਘਰ ਪਰਿਵਾਰ ਸਭ ਠੀਕ ਨੇ ਜੀ।
ਹਾਂਜੀ-ਹਾਂਜੀ, ਘਰ ਪਰਿਵਾਰ ਸਭ ਠੀਕ ਐ, ਤੁਸੀਂ ਦੱਸੋ?
ਸਾਡੇ ਵੀ ਵਧੀਆ ਨੇ ਜੀ।
ਹਾਂਜੀ, ਚਲੋ ਵਧੀਆ ਹੀ ਹੋਣਾ ਚਾਈਦੈ ਜੀ ਸਾਰੇਆਂ ਦਾ ਅੱਛਾ, ਮੈਂ ਨਾ ਠੀ ਹੋਈ ਸੀ, ਮੈਂ ਸੋਚ ਰੀ ਸੀ ਟੈਕਨੋਲੋਜੀ ਨੇ ਸਾਡੀ ਜ਼ਿੰਦਗੀ ਕਿਵੇਂ ਬਦਲੀ, ਅੱਜ ਇਸ ਟੌਪਕ ਬਾਰੇ ਅਸੀਂ ਗੱਲਾਂ ਕਰਦੇ ਆ।
ਹਾਂਜੀ ਠੀਕ ਆ ਜੀ।
ਹਾਂਜੀ ਤਾਂ ਅਸੀਂ ਇਸ ਮਤਲਬ ਅੱਜ ਵਿਸ਼ੇ ਤੇ ਹੀ ਗੱਲ ਕਰਦੇ ਹਾਂ ਕਿ ਟੈਕਨੋਲੋਜੀ ਨੇ ਸਾਡੀ ਜ਼ਿੰਦਗੀ ਕਿਵੇਂ ਬਦਲੀ ਐ। ਤੁਆਡੇ ਅਨੁਸਾਰ ਟੈਕਨੋਲੋਜੀ ਦਾ ਸਭ ਤੋਂ ਵੱਡਾ ਪ੍ਰਭਾਵ ਕੀ ਪਿਆ ਹੈ। ਤੁਸੀਂ ਦੱਸੋ?
ਹਾਂਜੀ, ਮੇਰੇ ਖਿਆਲ ਦੇ ਵਿੱਚ ਤੈਕਨੋਲੋਜੀ ਨੇ ਸਾਡੀ ਜ਼ਿੰਦਗੀ ਨੂੰ ਦੇਖੋ ਬਹੁਤ ਆਸਾਨ ਬਣਾ ਤਾ। ਹਾਂਜੀ, ਅਸੀਂ ਘਰ ਬੈਠੇ ਈ ਕੰਮ ਕਰ ਸਕਦੇ ਹਾਂ ਦੇਖੋ।
ਹਾਂਜੀ
ਹਾਂਜੀ
ਹਾਂਜੀ ਬਿਲਕੁਲ ਠੀਕ ਕਿਆ ਪਹਿਲਾਂ ਦੇਖੋ ਲੋਕਾਂ ਨੂੰ ਛੋਟੇ ਛੋਟੇ ਕੰਮਾਂ ਕੰਮ ਕਰ ਹੁੰਦਾ ਸੀ। ਦਫ਼ਤਰ ਜਾਨਾ ਪੈਂਦਾ ਸੀ ਚੱਕਰ ਕੱਢਣੇ ਪੈਂਦੇ ਸੀ ਨਾ ਸਵੇਰ ਦੀ ਸ਼ਾਮ ਹੋ ਜਾਂਦੀ ਸੀ। ਪਰ ਹੁਨ ਘੱਟ ਸੀ ਕੰਮ ਔਨਲਾਈਨ ਈ ਹੋ ਗਏ ਨੇ ਸਾਰੇ।
ਹਾਂਜੀ -ਹਾਂਜੀ।
ਘਰ ਬੈਠੇ ਬੈਠਾਏ ਸਾਰੇ ਕੰਮ ਹੋ ਜਾਂਦੇ ਨੇ, ਕੁਛ ਸਭ ਤੋਂ ਸੌਖਾ ਕੰਮ ਤਾਂ ਏਹ ਹੀ ਹੋ ਗਿਆ।
ਹਾਂਜੀ, ਸਭ ਤੋਂ ਸੌਖਾ ਤਾਂ ਇਹੀ ਹੋ ਗਿਆ।
ਅੱਛਾ, ਹੁਨ ਦੇਖੋ ਬਿੱਲਾਂ ਦਾ ਭੁਗਤਾਨ ਹੋ ਗਿਆ ਜਿਸਰਾ, ਟਿਕਟਾਂ ਦੀ ਬੁ ਕਿੰਗ ਹੋ ਗਈ ਐ, ਖਰੀਦਦਾਰੀ ਹੋ ਗਈ ਐ ਅੱਛਾ, ਜੇੜੇ ਮੋਬਾਈਲ ਡਰਾਈਵ ਹੋ ਜਾਨ ਦੇ ਆ, ਜੇੜੇ ਅਸੀਂ ਦੇਖੋ ਪੇਲਾ ਆਪਨੇ ਫੋਨ ਰਿਚਾਰਜ ਕਰਾਂਦੇ ਸੀ, ਫਿਰ ਸਾਨੂੰ ਜਾਨਾ ਪੈਂਦਾ ਸੀ ਦੁਕਾਨਾਂ 'ਤੇ ਅੱਜ- ਕੱਲ੍ਹ ਫੋਨਾਂ ਤੇ ਹੀ ਹੋ ਜਾਂਦੇ, ਅਪਨੇ ਫੋਨ ਵੀ ਰੀ
ਬਾਕੀ, ਤੁਸੀਂ ਇਹ ਦੇਖ ਲਓ ਵੀ ਕਿ ਉਹ ਵੀ ਉਹ ਵੀ ਪੈਸੇ ਕੱਟਦੇ ਸੀ ਮੈਡਮ ਜਦੋਂ ਆਪਾਂ ਰਿਚਾਰਜ ਕਰਵਾਉਣ ਜਾਂਦੇ ਸੀ ਦੇਖੋ।
ਹਾਂਜੀ- ਹਾਂਜੀ, ਜੀ ਹੋਰ ਐਕਸਟਰਾ ਲੈਂਦੇ ਸੀ ਹਾਂ, ਹਾਂ-ਹਾਂ। ਹਾਂ, ਹੁਨ ਇਹ ਦੇਖੋ ਆਪਨੇ ਫੋਨਾਂ ਤੋਂ ਹੀ ਕਰਦੇ ਉਨਾ ਹੀ ਦੇਖੋ, ਕਿਤਨਾ ਮਤਲਬ ਕਿੰਨਾ ਪ੍ਰਭਾਵ ਪਾਇਆ ਤਕਨਾਲੋਜੀ ਨੇ।
ਹਾਂਜੀ -ਹਾਂਜੀ, ਹੁਨ ਤੁਸੀਂ ਸਿੱਖਿਆ ਦੇ ਖੇਤਰ ਚ ਹੀ ਲਾ ਲਓ ਦੇਖੋ। ਤੈਕਨੋਲੋਜੀ ਚ ਕਿੰਨਾ ਬਾ ਹਾਂਜੀ। ਕਿੰਨਾ ਬਦਲਾਅ ਆ ਗਿਆ, ਜਿਵੇਂ ਹੁਨ ਮਤਲਬ ਸਟੂਡੈਂਟ ਨੂੰ ਦੇਖੋ, ਔਨਲਾਈਨ ਕਲਾਸਾਂ ਲੱਗ ਜਾਂਦੀਆਂ ਨੇ।
ਹਾਂਜੀ- ਹਾਂਜੀ। ਹਾਂ ਇਹ ਤੇ ਹੈ ਇਹ ਗੱਲ ਤਾਂ ਇੱਕਦਮ ਸਹੀ ਕਹੀ ਹੈ, ਦੇਖੋ ਇੰਟਰਨੈਟ ਦੀ ਮਦਦ ਨਾਲ ਵੀ ਦੁਨੀਆਂ ਭਰ ਦੀ ਜਾਨਕਾਰੀ ਕੁਛ ਮਿੰਟਾਂ ਸਕਿੰਟਾਂ ਵਿੱਚ ਮਿਲ ਜਾਂਦੀ ਹੈ, ਦੇਖੋ ਦੇਸ਼ ਵਿਦੇਸ਼ਾਂ ਵਿੱਚ ਕੀ ਹੋ ਰਿਹਾ ਐ। ਘਰ ਬੈਠੇ- ਬੈਠਾਏ ਸਭ ਕੁਛ ਏ।
ਹਾਂਜੀ- ਹਾਂਜੀ, ਹਾਂਜੀ- ਹਾਂਜੀ। ਦੇਖੋ ਹੁਨ ਐਮ -ਆਮ ਤਾਂ ਪਤਾ ਵੀ ਨਹੀਂ ਸੀ ਲੱਗਦਾ ਫੋਨਾਂ ਤੇ, ਬੈਠੇ ਆਪਾਂ ਕੁਛ ਵੀ ਸਰਚ ਮਾਰ ਕੇ ਕੱਢ ਲਓ ਵੀ ਦੇਖੋ। ਮਤਲਬ ਫਲਾਨੀ ਜਗ੍ਹਾ ਤੇ ਕੀ ਹੋਇਆ ਹੈਗਾ ਤਾਂ, ਆਪਾਂ ਫੋਨ ਦੇ ਵਿੱਚੋਂ ਕੱਢ ਕੇ ਦੇਖ ਲੈਂਨੇ ਆ ਵੀ ਨਈ ਉੱਥੇ ਐਵੇਂ ਦਾ ਕੋਈ ਹਾ ਸਮਝਲੋ, ਆਪਾਂ ਇੱਕ ਮਿੰਟ ਆਪਾਂ ਟਰੈਵਲ ਕਰ ਰਹੇ ਆ ਦੇਖੋ।
ਹਾਂ, ਦੇਖੋ ਰਸਤੇ ਪਾਲਾਂ ਨਾ ਪਹਿਲਾਂ ਸਾਨੂੰ ਵੀ ਦੇਖੋ ਰਾਹ ਵੀ ਨਹੀਂ ਪਤਾ ਹੁੰਦੇ ਸੀ ਕਿੱਧਰ ਜਾਣਾ। ਹੁਨ ਅੱਜ-ਕੱਲ ਵੇਖੋ ਫੋਨਾਂ 'ਚ ਹੀ ਸਾਰੇ ਪਤਾ ਲੱਗ ਜਾਂਦੇ ਨੇ। ਕਿ ਸਿਮ ਪਾਓ ਆਰਾਮ ਨਾਲ ਲੋਕੇਸ਼ਨ ਲੱਭ ਜਾਂਦੀ ਐ।
ਹਾਂਜੀ-ਹਾਂਜੀ, ਦੁਨੀਆਂ ਭਰ ਦੀ ਦੇਖੋ ਜਾਣਕਾਰੀ ਸਕਿੰਟਾਂ ਦੇ ਵਿੱਚ ਮਿਲ ਜਾਂਦੀ ਆ।
ਹਾਂਜੀ-ਹਾਂਜੀ, ਤੇ ਹੈ ਬਿਲਕੁਲ ਵੀ ਹੁਣ ਦੇਖੋ ਦੇਖੋ ਤੁਸੀਂ ਅਹ ਪਹਿਲਾਂ ਲੋਕੀ ਜੇੜੇ ਚਿੱਠੀਆਂ ਹੁੰਦੀਆਂ ਸੀ ਭੇਜਣੀਆਂ ਪਹਿਲਾਂ ਚਿੱਠੀਆਂ ਭੇਜਦੇ ਸੀ। ਕਿੰਨੇ ਟਾਈਮ ਚਲ ਕੇ ਚਿੱਠੀਆਂ ਮਿਲਦੀਆਂ ਸੀ, ਫੇਰ ਓਹ ਜਵਾਬ ਦਿੰਦੇ ਸੀ। ਕਿੰਨਾ ਟਾਈਮ ਲੱਗ ਜਾਂਦਾ ਸੀ‌।
ਕਿੰਨਾ ਟਾਈਮ ਲੱਗ ਜਾਂਦਾ ਸੀ ਪੈਲਾਂ ਲਿਖਣ ਵਾਲੇ ਪੈਲਾਂ ਅਨਪੜਤਾ ਸੀ ਮੈਡਮ ਦੇ ਖੋ ਲਿਖਣ ਵਾਲੇ ਨੂੰ ਵੀ ਲੱਭਦੇ ਸੀ ਪੈਲਾਂ।
ਹਾਂ ਕਿ ਕਿਸ ਤੋਂ ਲਿਖਵਾਣੀ ਐ ਪੈਲਾਂ ਜਿਆਦਾ ਲੋਕ ਪੜੇ ਲਿਖੇ ਵੀ ਨੀ ਸੀਗੇ।
ਹੂਆ ਤਾਂ ਅਸੀਂ ਫਿਲਾਣੀ ਚਿੱਠੀ ਲਿਖਵਾ ਮਾਗੇ ਅਗਲਾ ਸੌ-ਸੌ ਨਖਰੇ ਕਰਦਾ ਦੇਖੋ।
ਹਾਂ ਕਿਸੇ ਨੇ ਅੱਛਾ ਪੈਲਾਂ ਪੈਸੇ ਵੀ ਲੈਂਦੇ ਸੀ ਲੋਕੀ। ਉਨਾਂ ਨੇ ਵੀ ਏ ਕੰਮ ਦਾ ਸਾਧਨ ਏ ਬਣਾਇਆ ਹੋਇਆ ਸੀ ਚਿੱਠੀ ਲਿਖਣੀ ਏ ਪੈਸੇ ਲਵਾਂਗੇ।
ਹਾਂਜੀ, ਹਾਂਜੀ-ਹਾਂਜੀ, ਹਾਂਜੀ।
ਹੁਣ ਦੇਖੋ ਕਿੰਨਾ ਹੁਣ ਤਾਂ ਦੇਖੋ ਕਿਤਨਾ ਆਸਾਨ ਹੋ ਗਿਆ।
ਹੁਣ ਤਾਂ ਦੇਖੋ ਮੈਡਮ ਆਪਾਂ ਫ਼ੋਨ ਤੇ ਬੈ ਠੋ ਦੇਖੋ ਵੀਡੀਓ ਕਾ ਜੇ ਆਪਾਂ ਕਿਸੇ ਨਾਲ ਫੇਸ ਦੇਖਣਾ ਕਿਸੇ ਦਾ ਚਲੋ ਆਪਣਾ ਦੇ ਖਣ ਨੂੰ ਰੂ ਕਰ ਰੀ ਆ ਆਪਣੀ ਹਨਾ, ਆਪਾਂ ਵੀਡੀਓ ਕਾਲ ਤੇ ਲਾ ਕੇ ਦੇਖੋ ਗੱਲ ਵੀ ਕਰ ਲੈਨੇ ਆ ਪਰਿਵਾਰ ਨਾਲ ਵੀ ਗੱਲ ਕਰ ਸੇ ਜਿਵੇਂ ਬਾਰਲੇ ਦੇਸ਼ ਬੈਠੇ ਨੇ ਕਈਆਂ ਦੇ ਬੱਚੇ ਦੇਖੋ।
ਹਾਂਜੀ ਏ 'ਤੇ ਹੈ ਹੁਣ ਤੇ ਹਾਂਜੀ ਦੇਖੋ ਤੁਸੀਂ ਟੀ ਵੀ ਤੋਂ ਇਲਾਵਾ ਮੋਬਾਇਲ ਹੋ ਗਿਆ ਇੰਟਰਨੈਟ ਰਾਈ ਅਸੀਂ ਫਿਲਮਾਂ ਦੇਖ ਲੈਂਦੇ ਆ। ਗੀਤ ਐ ਗਾਣੇ ਸੁਣ ਲੈਂਦੇ ਪੁਰਾਣੇ ਤੋਂ ਪੁਰਾਣਾ ਗਾਣੇ ਸੁਣ ਲੈਂਦੇ ਆ ਠੀਕ ਐ ਖ਼ਬਰਾਂ ਵੀ ਪਤਾ ਲੱਗ ਜਾਂਦੀਆਂ ਦੇਖੋ ਸਾਰੀ ਜਗਾਂ ਅੱਛਾ ਤੁਸੀਂ ਏ ਦੇਖੋ ਸਿਹਤ ਦੇ ਖੇਤਰ ਵਿੱਚ ਵੀ ਨਵੀਆਂ-ਨਵੀਆਂ ਮਸ਼ੀਨਾਂ ਤੇ ਤਕਨੀਕਾਂ ਕਾਰਨ ਇਲਾਜ ਹੋ ਰੇਆ।
ਹਾਂਜੀ-ਹਾਂਜੀ ਇਲਾਜ ਹੋ ਰੇ ਨੇ।
ਨਾ ਦੇਖੋ ਡਾਕਟਰ ਵੀ ਨਵੀਆਂ-ਨਵੀਆਂ ਮਸ਼ੀਨਾਂ ਆਗੀਆਂ।
ਹਾਂਜੀ-ਹਾਂਜੀ ਕੋਈ ਫਿਲਮ ਵਗੈਰਾ ਦੇਖੋ ਆਪਾਂ ਦੇਖਣੀ ਆ ਹਨਾ ਆਪਾਂ ਨੂੰ ਫਟਾਫਟ ਏ ਹੋ ਜਾਂਦਾ ਵੀ ਫਟਾਫਟ ਕੰਮ ਕਰ ਲੀਏ ਆਪਣੀ ਏ ਫਿਲਮ ਚੱਲੂਗੀ ਆਪਾਂ ਨੂੰ ਇੰਨਟਰਸਟ ਵੱਧ ਹੁੰਦਾ ਓ ਫਿਲਮ ਦੇ ਵਿੱਚ।
ਹੁਣ ਤੁਸੀਂ ਦੇਖੋ ਜੇੜੇ ਟੀ ਵੀ ਐ ਹਨਾ ਦੇਖੋ ਟੀ ਵੀ ਵੀ ਜੇੜੇ ਓ ਹੋਗੇ ਐ ਮਤਲਬ ਕਿ ਨੈੱਟ ਨਾਲ ਈ ਕਨੈਕਟ ਹੋ ਜਾਂਦੇ ਐ, ਅੱਜ-ਕਲ।
ਆ ਹੁਣ ਜਿਵੇਂ ਹੁਣ ਦੇ ਖੋ ਵੇਆ ਵਾਲੀ ਚਿ
ਹਾਂ ਓ ਪੈਲਾਂ ਜਿਹੜੀਆਂ ਹਾਂ ਓ ਦੈਮ ਚਲਾ ਗਿਆ ਵੀ ਸੀ ਆਰ ਵਾਲਾ ਦੇਖੋ ਜਮਾਨਾ ਚਲਾ ਗਿਆ ਫਿਰ ਉਸ ਤੋਂ ਬਾਅਦ ਕੀ ਆਇਆ ਸੀ ਓ ਡੀ ਵੀ ਡੀ ਪਲੇਅਰ ਆਏ ਓ ਵੀ ਚਲੇ ਗਏ ਹੁਣ ਤਾਂ ਸੁਦੀ ਸਿੱਧਾ ਪੈਨ ਡਰਾਈਵ ਵਿੱਚ ਪਰੋ ਟੀਵੀ ਲਾ ਟੀਵੀ ਦੇ ਲਾ
ਟੀ ਵੀ ਦੇ ਟੀ ਵੀ ਤੇ ਲਾ ਕੇ ਦੇਖੋ ਹਾਂਜੀ ਹੁਣ ਤਾਂ ਬੋਤ ਫਾਸਟ ਹੋ ਗਿਆ ਜੀ ਦੇਖੋ। ਹਾਂਜੀ, ਪਰ ਏਦੇ ਤਕਨੋਲਜੀ ਦੇ ਨੁਕਸਾਨ ਵੀ ਨੇ ਮੈਂਡਮ।
ਹਾਂ ਏ ਤੇ ਹੈ ਦੇਖੋ ਨੁਕਸਾਨ ਤਾਂ ਬੋਤ ਐ, ਹੁਣ ਤੁਸੀਂ ਦੇਖ ਲੋ ਕੀ ਲੋਕੀ ਇੱਕ-ਦੂਜੇ ਨਾਲ ਸਾਹਮਣੇ ਬੈਠ ਕੇ ਬੋਤ ਬੈਠਦੇ ਈ ਨੀ ਐ ਗੱਲਾਂ ਏ ਨੀ ਕਰਦੇ। ਦੇ ਆਪਣੇ ਫੋਨਾਂ ਨਾਲ ਈ ਲੱਗੇ ਹੋਏ, ਹਾਂ ਦੇਖੋ ਰਿਸ਼ ਤਾ ਈ ਖਰਾਬ ਹੋਏ ਜ ਬੰਦਾ ਕੋਈ ਪਰੋਣਾ ਵੀ ਆ ਜਾਂਦਾ ਦੇਖੋ ਘਰ ਬੰਦਾ ਆਪਣੇ ਫੋਨਾਂ 'ਚ ਈ ਬੈ ਠਿਆ ਹੋਇਆ, ਹਨਾ ਕਿਸੇ ਨਾਲ ਗੱਲ ਨੀ ਕਰਦਾ ਫ਼ੋਨਾਂ 'ਚ ਰੀਲਾਂ ਦੇਖਣਾ ਏ ਦੇਖੋ ਆ ਏ ਦੇਖੋ ਬ ਮਾੜਾ ਅਸਰ ਏ ਹੋਇਆ।
ਹਾਂਜੀ ਸੇਅਤ ਤੇ ਵੀ ਦੇਖੋ ਕਿੰਨਾ ਮਾੜਾ ਅਸਰ ਹੋ ਰੇਆ ਬੱਚੇ ਉੱਠਦੇ ਨੀ ਹੈਗੇ ਫ਼ੋਨ ਤੋਂ।
ਹਾਂ ਬੱਚਿਆਂ ਵਾਸਤੇ ਏ ਵੀ ਐ ਦੇਖੋ ਬੜਿਆਂ ਵਾਸਤੇ ਬੈਠੇ ਰੋ ਟੇਡੇ ਹੋ ਕੇ ਨਾ ਪਿੱਛ ਗਰਦਨ ਖਰਾ ਹੋਗੀ ਮਗਰ ਕੁਬ ਜਾ ਨਿਕਲ ਜਾਦਾਂ ਅੱਜ-ਕੱਲ ਬੱਚਿਆਂ 'ਚ ਏ ਬੋਤ ਏ ਦੇ ਖਿਆ ਨਾ ਬੈਠ ਕੇ ਕੰਪਿਊਟਰ ਵਿੱਚ ਬੈਠੇ ਰੈ ਰੇ ਐ ਉਸ ਨਾਲ ਵੀ ਦੇਖੋ ਬੋ ਤ ਅਸਰ ਪੈ ਰੇਆ।
ਹੁਣ ਫ਼ੋਨ ਫੜ ਲੈਂਦੇ ਨੇ ਮੈਡਮ ਹੱਥ 'ਚ ਕੀ ਪਤਾ ਲੱਗਦਾ ਬੱਚੇ ਪੜ ਰੇ ਨੇ ਕੇ ਮਤਲਬ ਕੁੱਛ ਦੇਖ ਰੇ ਨੇ, ਕੀ ਕਰ ਰੇ ਨੇ, ਕੀ ਨਈ ਕਰ ਰੇ ਹਨਾ।
ਹਾਂਜੀ-ਹਾਂਜੀ ਏ ਤੇ ਹੈ ਬੱਚੇ ਬੱਚਿਆਂ ਨੂੰ ਵੀ ਬੋਤ, ਬੋਤ ਅਸਰ ਪਿਆ।
ਹਾਂਜੀ, ਇੱਕ ਦੂਜੇ ਨਾਲ ਗੱਲ ਨੀ ਕਰਦੇ ਵੇਖੋ ਅਪਨੇ-ਅਪਨੇ ਫੋਨਾਂ ਚ ਬੜੇ ਰੈਂਦੇ ਨੇ।
ਪਰ ਆਪ ਦੇਖੋ ਮੈਂ ਤਾਂ ਇੱਕ ਗੱਲ ਪੂਰੀ ਸੈਮਤ ਆ ਜੇੜੀ ਟੋਕਨੋਲੋਜੀ ਆ ਦੇਖੋ ਸਾਡੀੇ ਸ੍ਹਾਇਤਾ ਲਈ ਐ ਪਰ ਅਸੀਂ ਪੂਰੀ ਤਰਾਂ ਇਸ ਤੇ ਈ ਨਿਰਬਰ ਨਈ ਹੋਨਾ ਚਾਈਦਾ ਸਾਨੂੰ ਦੇਖੋ ਤੁਆਡੇ ਅਨੁਸਾਰ ਕੀ ਆ ਕਿ ਵਿਦਿਆਰਥੀਆਂ ਲਈ ਟੈਕਨੋਲੋਜੀ ਕਿੰਨੀ ਲਾਬਦਾਇਕ ਐ।
ਕਿਵੇਂ ਜੀ?
ਮਤਲ ਵਦਿਆਰਥੀਆ ਵਾਸਤੇ ਦੇਖੋ ਜੇ ਇਸਦਾ ਅਸੀਂ ਸਈ ਢੰਗ ਕਰੇ, ਜੇ ਇਮਤਿਹਾਨ ਕੀਤਾ ਜਾਵੇ
ਕੀ ਆ ਮੈਡਮ ਜੇ ਏਦਾ ਸਈ ਢੰਗ ਨਾਲ ਇਸਤੇਮਾਲ ਕੀਤਾ ਜਾਵੇ ਨਾ ਤਾਂ ਵਿਦਿਆਰਥੀ ਏ ਤੋਂ ਬੋਤ ਕੁੱਜ ਸਿੱਖ ਸਕਦੇ ਨੇ ਤੇ ਅਪਨਾ ਗਿਆਨ ਵਿੱਚ ਵੀ ਵਾਧਾ ਕਰ ਸਕਦੇ ਨੇ।
ਹਾਂਜੀ ਏ ਤੇ ਹੈ ਅਪਨਾ ਗਿਆਨ ਪਰ ਬ ਚੇ ਦੇਖੋ ਆੱਜਕੱਲ ਸਿੱਖਦੇ ਕਿੱਦਰ ਐ, ਬੱਚੇ ਸਿੱਖਣ ਜੇ ਨਾ ਚੰਗੀਆਂ ਚੀਜ਼ਾਂ ਨਈ ਸਿੱਖਦੇ।
ਹਾਂਜੀ।
ਕੋਈ ਚੰਗੀ ਚੀਜ਼ ਘੱਟ ਸਿੱਖ ਕੇ ਗਲਤ ਚੀਜ਼ਾਂ ਜੈਦਾ ਸਿੱਖਦੇ ਆ।
ਛੋਟੇ-ਛੋਟੇ ਬੱਚੇ ਨੇ ਕਿੰਨੇ ਵਿਗੜ ਰਏ ਨੇ ਦੇਖੋ।
ਬੋਤ ਜੈਦਾ ਹੋ ਰਿਆ ਦੇਖੋ ਤੁਸੀਂ ਬੱਚੇ ਆੱਜ-ਕੱਲ ਰੋਟੀ ਨੀ ਖਾਂਦੇ ਜਦੋ ਫੋਨ ਚ ਕਾਰਟੂਨ ਹੋਇਆ ਟੀ ਵੀ ਨਾ ਲੱਗਿਆ ਹੋਏ
ਮੈਂ ਤਾ ਮੈਡਮ ਦੇਖਿਆ ਕਈ ਮੈਡਮ ਏਦਾਂ ਦੇ ਕੇਸ ਦੇਖੇ ਨੇ ਮੈਨੇ ਡੇਢ-ਡੇਢ, ਦੋ-ਦੋ ਸਾਲ ਦੇ ਬੱਚੇ ਨਾ ਅਪਨੇ ਪੇਰੈਂਟਸ ਨੂੰ ਏ ਕੈਂਦੇ ਨੇ ਵੀ ਨਈ ਪੈਲਾ ਫੋਨ ਹੱਥ ਚ ਦਓ ਸਾਡੇ।
ਹਾਂ, ਫੋਨ ਹੱਥ ਜੋ ਰੀਲਾਂ ਦੇਖਦੇਆ ਮਾਂ-ਪਿਓ ਨਾ ਮੁ ਗਰਾਈਆਂ ਪਾਂਦੇ ਆ ਮੂੰਹ ਚ ਬੱਚਿਆਂ ਦੀਆਂ ਤਾਂ ਖਾਂਦੇ ਬੱਚੇ ਰੋਟੀ।
ਤਾਂ ਖਾਂਦੇ ਨੇ ਹਾਂਜੀ।
ਹਾਜੀ ਏ ਤੇ ਹੈ।
ਹਾਂਜੀ ਤੇ ਮੈਨੂੰ ਲੱਗਦਾ ਵੀ ਤੈਕਨੋਲੋਜੀ ਨੇ ਦੇਖੋ ਸਾਡੀ ਜ਼ਿੰਦਗੀ ਨੂੰ ਤੇਜ਼, ਆਸਾਨ
ਹਾਂਜੀ ਏ ਤੇ ਹੈ। ਹਾਂ ਪਰ ਦੇਖੋ ਇਸਦੇ ਫੈਦੇ ਲੈਣ ਦੇ ਨਾਲ-ਨਾਲ ਸਾਨੂੰ ਇਸਦੇ ਨੁਕਸਾਨ ਦੇ ਵੀ ਬੋਤ ਸਾਵਧਾਨ ਰੈਣਾ ਚਾਈਦਾ ਐ।
ਸਾਵਧਾਨ ਰੈਣਾ ਚਾਈਦਾ ਹਾਂਜੀ-ਹਾਂਜੀ।
ਤੇ ਵਦੀਆ ਰਊਗਾ ਮੈਡਮ ਅਗਲਾ ਓਹੀ ਗੱਲ ਆ ਵੀ ਚਲੋ ਆਪਾਂ ਫੋਨ ਤੋਂ ਦੇਖ ਤਾਂ ਰੇ ਆ। ਤਾਂ ਚੰਗੀਆਂ ਚੀਜ਼ਾਂ ਦੇਖੋ, ਚੰਗੀਆਂ ਚੀਜ਼ਾਂ ਸਿੱਖੋ ਹੈਨਾ ਹਾਂ
ਸਾਡੇ ਕੋਲ ਬੈਠੇ ਦੇਖੋ ਸਾਨੂੰ ਵੀ ਚੰਗੀਆਂ ਚੀਜ਼ਾਂ ਦੇਖਣੀਆਂ ਚਾਈਦੀਆਂ, ਜੇ ਅਸੀਂ ਗੱਲਤ ਦੇਖਾਂਗੇ ਤਾਂ ਬੱ ਚਿਆਂ ਤੇ ਵੀ ਬੁਰਾ ਈ ਅਸਰ ਪੈਣਾ।
ਪੂਰਾ ਅਸਰ ਜੇ ਆਪਾਂ ਨੂੰ ਤਕਨੋਲੋਜੀ ਐ ਦੇਖੋ ਕੋਈ ਵੀ ਅਪਣੀਂ ਜ਼ਿੰਦਗੀ ਨੂੰ ਜੇ ਅਸਾਨ ਵੀ ਕੀ ਤੈ ਤਾਂ ਆਪਾਂ ਐਦਾ ਗ਼ਲਤ ਇਸਤੇਮਾਲ ਨਾ-ਨਾ ਕਰੋ। ਏ ਚੀਜ਼ਾਂ ਏ ਚੀਜ਼ਾਂ ਅਪਣੀਆਂ ਸ੍ਹੂਲਤਾਂ ਵਾਸਤੇ ਬਣੀਆਂ ਹੋਈਆਂ ਨੇ ਮੈਡਮ
ਹਾਂਜੀ ਸ੍ਹੂਲਤਾਂ ਲਓ ਐਨਾਂ ਨੂੰ ਐਨਾਂ ਦਾ ਗਲਤ ਇਸਤੇਮਾਲ ਨੀ ਕਰਨਾ
ਗਲਤ ਇਸਤੇਮਾਲ ਨੀ ਕਰਨਾ ਚਾਈਦਾ ਚਲੋ ਕੋ ਹੁਣ ਜਿਵੇਂ ਸਕੂਲਾਂ ਚ ਨੇ ਬੱਚੇ ਪੜਦੇ ਨੇ ਓੱਥੋਂ ਦੇ ਟੀਚਰ ਕੈ ਦਿੰਦੇ ਨੇ ਵੀ ਤੁਆਨੂੰ ਓਨਲਾਈਨ ਕੰਮ ਭੇਜਾਂਗੇ ਅਸੀਂ ਓਨਲਾਈਨ ਹੁਣ ਛੁੱਟੀਆਂ ਕਰ ਦਿੰਦੇ ਨੇ ਬੱਚਿਆਂ ਨੂੰ ਓਨਲਾਈਨ ਤੁਆਨੂੰ ਹੁ
ਹਾਂਜੀ ਓਨਲਾਈਨ ਆੱਜ-ਕੱਲ ਏਹੀ ਹੈ ਏਹੀ ਹੋ ਰਿਆ ਬੱਚੇ ਸਕੂਲੋਂ ਆਂਦੇ ਕੰਮ ਬੱਚੇ ਹੁਣੇ ਘਰ ਵੀ ਨੀ ਪੋਂਚਦੇ ਆ ਕੰਮ ਆ ਜਾਂਦੇ ਆ ਬੱਚਿਆਂ ਦੇ ਸਾਨੂੰ ਰੋਟੀ ਖਾ ਕੇ ਫੋਨ ਦੇ ਦੋ।
ਬੱਚੇ ਤਾ ਵੀ ਫੋਨ ਤੋਂ ਦੇਖਦੇ ਨੇ
ਹਾਂ ਫੋਨ ਤੋਂ ਈ ਦੇਖਦੇ ਐ ਦੇਖੋ ਆਸਾਨ ਤ ਤਕਨੋਲਜੀ ਦੇਖੋ ਆਸਾਨ ਵੀ ਬਣਾਇਆ। ਦੇਖੋ ਬੱਚਿਆਂ ਦਾ ਨੁਕਸਾਨ ਵੀ ਇਸਦੇ ਬਹੁਤ ਹੈ।
ਹਾਂਜੀ ਸਾਰਿਆਂ ਵਾਸਤੇ ਮੈਡਮ ਫ਼ਾਇਦੇਮੰਦ ਹੈ। ਦੇਖੋ ਆਪਾਂ ਗੱਲ ਕਰਦੇ ਦੇ ਹ ਇੱਕ ਦੂਜੇ ਨਾਲ ਗੱਲਬਾਤ ਕਰਕੇ ਆਪਣੇ ਮਨ ਦਾ ਭਾਰ ਹੌਲਾ ਹੋ ਜਾਂਦਾ ਦੇਖੋ ਹਨਾ ਜੀ।
ਹਾਂ ਦੇਖੋ ਸਾਰਿਆਂ ਬੇ ਬੱਚੇ ਕੀ ਹੈ। ਵੱਡੇ ਹੋ ਗਏ, ਬਜ਼ੁਰਗ ਹੋ ਗਏ ਸਾਰਿਆਂ ਵਾਸਤੇ ਦੇਖੋ ਬਹੁਤ ਫਾਈਦਾ
ਹਾਂ ਬਹੁਤ ਫਾਇਦਾ ਦੇਖੋ ਚਲੋ ਆਪਾਂ ਕਹਿੰਦੇ ਹਾਂ ਵੀ ਤਰੱਕੀ ਬਹੁਤ ਹੋਈ ਹੈ ਹਨਾ।
ਹਾਂਜੀ ਤਰੱਕੀ ਤਾਂ ਦੇਖੋ ਬਹੁਤ ਹੋਈ ਹੈ ਹਾਂ ਇਹ ਤੇ ਹੈ
ਹਾਂਜੀ-ਹਾਂਜੀ, ਹਾਂਜੀ ਤੇ ਵਿਦਿਆਰਥੀਆਂ ਵਾਸਤੇ ਤਾਂ ਦੇਖੋ ਬਹੁਤ ਵਧੀਆ ਚੀਜ਼ ਹੈ ਇਹ ਜੇ ਅਗਰ ਆਪਣਾ
ਜਿੰਨੇ ਅੱਜੱਲ ਬ ਬੱਚਿਆਂ ਨੂੰ ਜ਼ਿਆਦਾ ਸਾਡੇ ਤੋਂ ਨਾ ਜ਼ਿਆਦਾ ਤਜ਼ਰਬਾ ਬੱਚਿਆਂ ਨੂੰ ਹੋ ਚੁੱਕਿਆ ਦੇਖੋ ਫੋਨਾ ਤੋਂ ਕੀ-ਕੀ ਲੈਣਾ।
ਕੀ ਹਾਂ ਹੁਣ ਮੇਰੀ ਗੱਲ ਸੁਣੋ ਜੀ। ਆਪਣੇ ਵਰਗਿਆਂ ਨੂੰ ਤਾਂ ਹਜੇ ਪਤਾ ਵੀ ਨੀ ਹੈਗਾ ਵੀ ਆਪਾਂ ਫੋਨ ਦੇ ਵਿੱਚੋਂ ਕੀ ਕੱਢਣਾ, ਕਿਵੇਂ ਕੱਢਣਾ ਕੀ ਕਿੱਥੇ ਜਾਣਾ ਕੋਈ ਪਲੇ ਸਟੋਰ ਚ ਕੀ ਕਰਨਾ। ਕੋਈ ਐਪ ਡਾਊਨਲੋਡ ਕਿਵੇਂ ਕਰਨੀ ਹੈ। ਬੱਚੇ ਤਾਂ ਇੰਨੇ ਫਾਸਟ ਹੋ ਰਹੇ ਨੇ ਬੱਚੇ ਉਹਦੀ ਦੋ ਮਿੰਟ ਚ ਕੱਢ ਕੇ ਧਰ ਦੇਣਗੇ।
ਹਾਂ ਬੱਚੇ ਫਟਾਫਟ ਮਾਰਦੇ ਇੱਧਰ ਸਾਰੇ ਉਹਨਾਂ ਨੂੰ ਸਭ ਪਤਾ ਹੁੰਦਾ।
ਸਭ ਪਤਾ ਹੁੰਦਾ ਜੀ। ਆਪਣੇ ਵਰਗਿਆਂ ਨੂੰ ਹਜੇ ਕੁੱਛ ਪਤਾ ਨੀ ਹੈਗਾ।
ਨਹੀਂ-ਨਹੀਂ ਸਾਡੇ ਨੂੰ ਸਾਡੇ ਵਰਗੇ ਮੈਨੂੰ ਥੋੜ੍ਹਾ ਡਰਦੇ ਹੀ ਹੈ। ਕਿ ਚਲੋ ਕੀ ਗਲਤ ਨਾ ਹੋ ਜਾਏ। ਪਰ ਬੱਚੇ ਨੀ ਅੱਜ ਕੱਲ ਤੁਸੀ ਕੌ ਪੰਜ, ਸੱਤ ਸਾਲ ਦਾ ਬੱਚਾ ਵੀ ਬਹੁਤ ਅੱਛੀ ਤਰ੍ਹਾਂ ਸੇ ਅੱਛੀ ਤਰ੍ਹਾਂ ਨਾਲ ਕਰਦਾ ਪਿਆ। ਸਾਰਾ ਕੰਮ
ਹਾਂਜੀ, ਬਾਕੀ ਸਿੱਖਣ ਨੂੰ ਤਾਂ ਮੈਡਮ ਬਹੁਤ ਕੁੱਛ ਦੇਖੋ। ਇੱਥੋਂ ਮਿਲ ਰਿਹਾ ਆਪਾਂ ਨੂੰ।
ਹਾਂ, ਸਿੱਖਣ ਤੋਂ ਦੇਖੋ ਬਹੁਤ ਕੁਛ ਮਿਲਦਾ ਕੋਈ ਇਹ ਨੀ ਹੈ ਜੋ ਮਰਜ਼ੀ ਦੇਖੋ ਕੋਈ ਪੁਰਾਣੀਆਂ ਫਿਲਮਾਂ ਦੇਖ ਲਓ, ਪੁਰਾਣੇ ਗਾਣੇ ਦੇਖ ਲਓ।
ਹਾਂਜੀ, ਕੁਛ। ਮਰਜ਼ੀ ਦੇਖਲੋ ਜੀ ਹਾਂਜੀ ਕੋਈ ਆਪਣਾ ਚਲੋ ਪੁਰਾਣੀ ਫਿਲਮ ਦੇਖੋ ਨੂੰ ਕੋਈ ਜੀ। ਕਰ ਰਹੇ ਹਨਾ ਆਪਾਂ ਉਹ ਵੀ ਦੇਖ ਲੈਂਨੇ। ਹਾਂ ਹਾਂਜੀ- ਹਾਂਜੀ।
ਚਲੋ, ਅੱਛਾ। ਭੈਣ ਜੀ। ਸਤਿ ਸ੍ਰੀ ਅਕਾਲ ਜੀ ਬਹੁਤ ਚੰਗਾ ਲੱਗਿਆ ਤੁਹਣਾ ਗੱਲ ਕਰਕੇ ਸਤਿ ਸ੍ਰੀ ਅਕਾਲ